ਹੈਲੋ ਵਾਜ਼ ਨਹੀਂ ਆ ਰਹੀ ਹੈਲੋ
ਹੈਲੋ, ਹਾਂਜੀ ਸਸ ਸ਼੍ਰੀ ਕਾਲ ਜੀ।
ਹਾਂਜੀ-ਹਾਂਜੀ, ਤੁਸੀਂ ਦੱਸੋ?
ਕੀ ਕਰਦੇ ਪਏ ਸੀ।
ਬੱਸ ਜੀ ਰੋਟੀ ਬਣਾ ਕੇ ਹੱਟੇ ਸੀ, ਮੈਂ ਕਿਹਾ ਚੱਲ ਫੋਨ ਮਿਲਾ ਲਾ। ਭੈਣਜੀ ਨੇ ਯਾਦ ਕਰ ਲਈ, ਬ
ਹਾਂਜੀ-ਹਾਂਜੀ, ਵਧੀਆ ਜੀ ਤੁਸੀਂ ਦੱਸੋ?
ਹ
ਹੋਰ ਕੀ ਕਰੀ ਜਾਂਦੇ ਸੀ।
ਵਧੀਆ ਜੀ, ਤੁਸੀਂ ਸੁਣਾਉ ਬਣਾ ਲਿਆ ਫਿਰ ਅੱਜ?
ਰੋਟੀ ਖਾ ਲੀ?
ਹਾਂਜੀ-ਹਾਂਜੀ, ਤੁਸੀਂ ਕੀ ਬਣਾ ਲਿਆ ਮੈਂ ਕਿਹਾ?
ਹੋਰ ਦੱਸੋ ਫੈਮਲੀ ਕਿੱਦਾਂ?
ਬਸ ਸਾਰੇ ਵਧੀਆ ਜੀ, ਮੈਂ ਕਿਹਾ ਅ ਪੁੱਛਦਾ ਸੀ ਭੈਣ ਜੀ ਤੁਹਾਡੇ ਕੋਲੋਂ ਕੀ ਅੱਜ ਬਾਰੇ ਚੱਲੀਆਂ ਹੋਈਆਂ, ਤੁਹਾਨੂੰ ਕੁੱਛ ਪਤਾ ਆਈਡੀਆ ਹੈਗਾ ਕੁਛ।
ਹਾਂਜੀ, ਜਿੱਦਾਂ ਹੁਣ ਨਵਾਂ ਬਹੁਤ ਕੁਛ ਚੱਲਦਾ ਤੁਹਾਨੂੰ ਪਤਾ ਹੀ ਹੈ ਬਾਜ਼ਾਰ ਚ ਹਰੇਕ ਦਿਨ ਨਵੀਂ ਤੋਂ ਨਵੀਂ ਚੀਜ਼ ਆਂਦੀ ਰਹਿੰਦੀ ਆ।
ਦੇਖ ਲੱਗਦਾ ਤੇ ਕੁ
ਜਿੱਦਾਂ, ਜਿੱਦਾਂ ਮੰਨ ਲੋ ਹਨਾ ਦੇਖਲੋ ਸੂਟ ਵੀ ਨਵੇਂ ਤੋਂ ਨਵੇਂ ਆਉਂਦੇ ਆ ਵੀ ਹੁਣ ਸਲਵਾਰ ਸੂਟ ਫਰਸ਼ੀ ਸਲਵਾਰ ਚੱਲ ਗੀ। ਪਾਕਿਸਤਾਨੀ, ਅਫਗਾਨੀ ਸਲਵਾਰ ਚੱਲ ਗਈ ਦੇਖਲੋ ਤੁਸੀਂ ਕਿੰਨੀਆਂ ਸਲਵਾਰਾਂ ਚੱਲੀਆਂ ਨਿਊ ਟਰੈਂਡਿੰਗ ਅੱਜ ਕੱਲ ਕੱ ਕੱਪੜੇ ਵੀ ਨਵੇਂ ਤੋਂ ਨਵੇਂ ਟਰੈਂਡਿੰਗ ਦੇ ਚੱਲਦੇ ਪਏ ਆ।
ਵੀ ਯਾਦ ਵੀ ਹੈ ਨਾ ਤਾਂ ਕਰਕੇ ਵੀ ਸਾਰਾ ਕੁਛ ਐਵੇਂ ਹੋ ਰਿਹਾ ਵਸ ਅਜ ਕੱਲ ਉਹ ਵੀ ਦੇਖ ਲੇ ਨਾ ਕੁ ਕੁੱਕਰ ਨੇ ਕੀ ਚਾਵਲ ਵਾਲੇ ਕੁੱਕਰ ਪਹਿਲੇ ਸਟੀਲ ਦੇ ਆਦੇ ਸੀ ਸਿਲਵਰ ਦੇ ਆਦੇ ਸੀ ਭਾਂਡੇ ਵਿੱਚ ਪੀਤਲ ਦੇ ਆਦੇ ਸੀ ਅੱਜ ਕੱਲ ਵੇਖ ਲੋ ਮਸ਼ੀਨਰੀ ਆ ਰਹੇ ਨੇ ਕੁੂੱਕਰ ਵੀ। ਸਟੀਮ ਵਾਲੇ ਮਸ਼ੀਨ ਚੱਲ ਪਏ ਨੇ ਬਿਜਲੀ ਵਾਲੇ ਜੇ।
ਅੱਜ ਕੱਲ੍ਹ ਨੋਨ ਸਟਿਕ ਆਂਦੇ ਪਏ ਆ।
ਹਾਂਜੀ ਨੋਟ ਸਟਿਕ ਬਿਜਲੀ ਆਲੇ ਕੂਕਰ ਚੱਲ ਪਏ ਨੇ ਭੈਣਜੀ। ਬਟਨ ਦਬਾਓ ਚੌਲ ਧੋ ਕੇ ਵਿੱਚ ਪਾ ਦੋ, ਪਾਣੀ ਪਾ ਦੋ ਚੋਲ ਤਿਆਰ ਹੈ ਜੀ। ਮੈਂ ਕਿਹਾ ਇਹ ਵਧੀਆ ਹੈ ਜੀ। ਹਾਂਜੀ ਹਾਂਜੀ-ਹਾਂਜੀ ਟੈਕਨੋਲੋਜੀ ਦਾ ਫਾਇਦਾ ਵੀ ਹੈਗਾ ਦੇਖੋ ਯਾਰ ਹਾਂਜੀ-ਹਾਂਜੀ।
ਅੱਜ ਕੱਲ ਤੁਸੀਂ ਦੇਖੋ ਰੋਟੀ ਬਣਾਉਣ ਵਾਲੀ ਮਸ਼ੀਨ ਵੀ ਆ ਗਈ ਆ। ਕੀ ਕਰਦਾ ਤੂੰ ਅੱਜ-ਕੱਲ ਬਹੁਤ ਕੁਛ ਨਵਾਂ ਚੱਲਦਾ ਪਿਆ ਵਾ ਦੇਖਲੋ ਹੁਣ, ਤੁਸੀਂ ਹ
ਬਸ ਨਾ ਹੀ ਦੇਖ ਲੋ ਜ ਸਹੂਲੀਅਤ ਵੀ ਹੈਗੀ ਅੱਗਰ ਤਕਨੋਲੋਜੀ ਆਈਆਂ ਨੇ ਸਹੂਲੀਅਤ ਵੀ ਹੈਗੀ ਹੈ ਤੇ, ਨੁਕਸਾਨ ਵੀ ਹੈਗਾ ਸਾਡਾ ਪਹਿਲੇ ਟਾਈਮ ਵਿੱਚ ਇਹ ਹੁੰਦਾ ਸੀ ਜੀ ਕਿ ਚਲੋ ਜੇ ਗਰਮ ਗਰਮ ਕਰਕੇ ਰੋਟੀਆਂ ਖਾਂਦੇ ਸੀ, ਤਵੇ ਤੇ ਪੱਕੀਆਂ ਹੋਈਆਂ ਗਰਮ ਚੁੱਲੇ ਤੇ ਫੁਲਕੇ ਜੀ ਗਰਮ ਕਰ ਲੈਣੀ ਠੀਕ ਆ ਜੀ ਅੱਜ ਕੱਲ੍ਹ ਦੇ ਜਮਾਨੇ ਚ ਟੈਕਨੋਲੋਜੀ ਦਾ ਐਪ ਹੈਗਾ ਤੇ ਹੈਗਾ ਪੰਜ ਮਿੰਟਾਂ ਚ ਓਵਨ ਚ ਸਬਜ਼ੀ ਗਰਮ ਹੋ ਜਾਂਦੀ ਹੈ ਪਰ ਨੁਕਸਾਨ ਸਾਡੇ ਸਰੀਰ ਨੂੰ ਕਰਦਾ ਹੈ। ਮਸ਼ੀਨਾਂ ਤੋਂ ਆਪਾਂ ਗਰਮ ਕਰਕੇ ਖਾ ਲੈਂਨਦੇ ਹਾਂ, ਉਹ ਇੱਕ ਮਿੰਟ ਬਚਾਉਣ ਉੱਥੇ ਗਰਮ ਕਰ ਲਈ ਦੀ ਓਵਨ ਦੇ ਵਿੱਚ
ਹਾਂਜੀ
ਹ ਪਰ ਮਸ਼ੀਨਾਂ ਦੇਖ ਲਓ ਪਹਿਲੇ ਪੈਰਾ ਬਰ ਹਾਂਜੀ ਹਾਂਜੀ ਪਹਿਲੇ ਪਿਆਰਾਂ ਭਰ ਧੁੰਦੇ ਸੀ ਕੱਪੜੇ ਬੈ ਕੇ ਹੁਣ ਵੇਖਲੋ ਸਹੂਲੀਅਤ ਪਿੱਛੇ ਮਸ਼ੀਨਾਂ ਚ ਧੁੰਨੇ ਆ ਹੁਣ ਬਹਿ ਸਕਾਂਗੇ ਗੋਡੇ ਭਹਾਰ ਆਪਾਂ ਕਪੜੇ ਤੋ ਸਕਦੇ ਥਾਪੀਆਂ ਮਾਰ ਸਕਦੇ ਹਾਂ ਨਾ ਜਿਹ ਨਾ ਕਿੱਥੇ ਹੁੰਦਾ ਹੁਣ
ਹਾਂਜੀ ਕਿੱਥੇ ਨਹੀਂ ਹੁੰਦਾ ਗਾ ਬਡੂ ਮੈਂ ਕਿੱਥੇ ਸਵਾਣਾ ਉਹਦਾ ਗਈ ਤੁਹ ਪਹਿਲਾਂ ਤਾਂ ਤੁਸੀਂ ਦੇਖਦੇ ਹੋਗੇਏ ਨਾ ਲੋਕਿ ਕੀ ਮਤਲਬ ਕਿ ਲੋਕਾਂ ਦੇ ਕੱਚੇ ਘਰ ਹੁੰਦੇ ਸੀਗੇ ਹੁਣ ਤਾਂ ਲੋਕਾਂ ਦੇ ਪੱਕੇ ਘਰ ਬਣ ਗਏ ਆ, ਪਹਿਲਾਂ ਲੋਕੀ ਪਿਛਲੇ ਜਮਾਨੇ ਚ, ਗੋਇਆ ਮਿੱਟੀ ਫੇਰਦੇ ਹੁੰਦੇ ਸੀਗੇ, ਹੁਣ ਤਾਂ ਕਿੱਧਰੇ ਫਰਸ਼ ਪਾ ਲਈ ਕਿੱਧਰੇ ਕੁਛ ਕਰ ਲਿਆ
ਅੱਜ ਕਲ ਤਾਂ ਸਬ ਕੁਛ ਨਿਊ ਬਣਦਾ ਪਿਆ ਵਾਂ
ਨੁਕਸਾਨ ਵੀ ਹੈਗਾ ਜੀ ਦੋਵੇਂ ਚੀਜ਼ਾਂ ਹੈਗੀਆਂ ਅੱਜ-ਕੱਲ੍ਹ ਤਾਂ
ਹਾਂਜੀ ਪਹਿਲਾਂ ਤੁਸੀਂ ਦੇਖਲੋ ਹਨਾ
ਹਾਂਜੀ
ਪਹਿਲਾਂ ਆਪਦੇ ਘਰ ਦੀ ਚੀਜ਼ ਹੁੰਦੀ ਸੀਗੀ ਹੈ ਸ਼ੁੱਧ ਚੀਜ਼ ਹੁੰਦੀ ਸੀ ਹੁਣ ਦੇਖ ਲਓ ਕਿੰਨੀਆਂ ਚੀਜ਼ਾਂ ਚੀਜ਼ਾਂ ਚ ਕਿੰਨੀਆਂ ਮਿਲਾਵਟਾਂ ਹੁੰਦੀਆਂ ਵਾ
ਹਾਂਜੀ ਹੈ ਜੀ ਆਹ ਵੀ ਦੇਖੋ ਨਾ ਪਹਿਲੇ ਜਮਾਨੇ ਚ ਟੀ-ਵੀ ਘਰਾਂ ਚ ਇੱਕ ਹੁੰਦਾ ਸੀ ਠੀਕ ਏ ਹਰ ਐਤਵਾਰ ਫ਼ਿਲਮ ਆਣੀ ਜੀ ਸਾਰੇ ਇਕੱਠ ਹੋ ਕੇ ਪਰਿਵਾਰ ਨੇ ਬਹਿਣਾ ਕਿ ਅੱਜ ਫਿਲਮ ਆਣੀ ਹੈ ਜੀ ਇਕੱਠ ਇਕੱਠੇ ਬਹਿਣਾ ਜੀ, ਚਾਚੇ, ਤਾਏ ਮੁਹੱਲੇ ਦੇ ਜੋ ਵੀ ਸੀ, ਇਕੱਠੇ ਹੋ ਕੇ ਬਹਿ ਜਾਂਦੇ ਸੀ। ਠੀਕ ਆ ਜੀ, ਅੱਜ ਕੱਲ੍ਹ ਵੇਖ ਲੋ ਐਲ -ਈ -ਡੀ। ਟੀਵੀਆਂ ਲੱਗ ਪਈਆਂ, ਵੱਖਰੇ- ਵੱਖਰੇ ਕਮਰਿਆਂ ਚ ਲੱਗੀਆਂ ਹੋਈਆਂ ਜੀ।
ਹਾਂਜੀ ਪਹਿਲਾਂ ਤਾਂ ਰੇਡੀਓ ਹੁੰਦਾ ਸੀ ਰੇਡੀਓ ਤੇ ਖ਼ਬਰਾਂ ਸੁਣਦੇ ਹੁੰਦੇ ਸੀ ਹੁਣ ਤਾਂ ਫੋਨ ਚੱਲ ਗਏ ਟੀਵੀ ਚੱਲ ਗਏ
ਹਾਂਜੀ ਹਾਂਜੀ ਗ ਤਾਂ ਅਸੀਂ ਤਾਂ ਕਹਿ ਰਹੇ ਹਾਂ ਟੈਕਨੋਲੋਜੀ ਦੇ ਫਾਇਦੇ ਵੀ ਨ ਤੇ ਨੁਕਸਾਨ ਵੀ ਨੇ ਜੀ,
ਹਾਂਜੀ ਬਹੁਤ ਜ਼ਿਆਦਾ
ਹਾਂਜੀ ਅੱਜ ਕੱਲ ਵੇਖ ਲੋ ਨਿਆਣਿਆਂ ਨੂੰ ਪੜ੍ਹਾਉਣ ਵਾਸਤੇ ਪਹਿਲੇ ਜਮਾਨੇ ਚ ਕੰਪਿਊਟਰ ਹੁੰਦਾ ਸੀ, ਅੱਜ-ਕੱਲ ਕੰਪਿ ਟਰ ਚੱਲ ਪਏ ਨੇ ਜੀ ਉਹ ਕੀ ਜ ਬੱਚੇ ਲੈ ਕੇ ਟੈਬ ਟੈਬ ਜਾਂ ਫਿਰਦੇ ਰਹਿੰਦੇ ਨੇ, ਉਹ ਚੱਲ ਪਿਆ ਵਖਤ ਪਾਇਆ ਹੁੰਦਾ ਨਿਆਣਿਆਂ ਨੇ, ਨਾ ਲੈ ਕੇ ਦੇਵੋ, ਇੱਕ ਨਵਾਂ ਲੈਪਟੋਪ ਚਲਿਆ ਜ ਲੈ ਲਿਆ ਦੋ ਜੀ ਪੜ੍ਹਾਈ ਉੱਥੇ ਹੋਣੀ ਹੈ ਜੀ, ਪਹਿਲੇ ਜਮਾਨੇ ਚ ਐਵੇਂ ਕੋਈ ਪੜ੍ਹਾਈ ਹੁੰਦੀਆਂ ਸੀ, ਐਵੇ ਹੀ ਹੋ ਜਾਂਦੇ ਸੀ, ਆਪਾਂ ਨੀ ਪੜ੍ਹੇ ਆਪਾਂ, ਐਵੇਂ ਬਿਨਾਂ ਲੈਪਟੋਪ ਤੋਂ, ਤੇ ਬਿਨਾਂ ਕੰਪਿਊਟਰ ਤੋਂ
ਹਾਂਜੀ, ਅੱਜ ਕੱਲ੍ਹ ਤਾਂ ਬੱਚੇ ਆਖ ਦਿੰਦੇ, ਫੋਨਾਂ ਤੇ ਸਟੱਡੀ ਇੱਕ ਹੁੰਦੀ, ਸਾਡੀ ਫੋਨਾਂ ਤੇ ਕੰਮ ਆਉਂਦਾ ਵਾ, ਸਕੂਲ ਦਾ।
ਸਹੀ ਗੱਲ ਹੈ। ਸਾਨੂੰ ਫੋਨ ਵੀ ਦੇਣਾ ਪਹਿਲਾਂ ਕਹਿੰਦੇ, ਫੋਨਾ ਤੇ ਪਹਿਲ੍ ਡਾਇਰੀਆਂ ਤੋਂ ਲੈ ਕੇ ਦੇਣਾ ਕਾ ਤੇ ਕੰਮ ਲੈਕੇ ਦੇਣਾ, ਅੱਜ ਕੱਲ੍ਹ ਫੋਨਾਂ ਤੇ ਕੰਮ ਨੇ ਆਉਂਦੇ ਬੱਚੇ ਤੇ ਆਹ ਫੋਨ ਫੜਨਗੇ
ਪਿਛਲੇ- ਪਿਛਲੇ, ਜਮਾਨੇ ਚ ਤੁਸੀਂ ਦੇਖਦੇ ਹੋ ਨਾ ਬੁੜੀਆਂ, ਚਰਖਾ ਕੱਤਦੀਆਂ ਹੁੰਦੀਆਂ ਸੀਗੀਆਂ।
ਹਾਂਜੀ -ਹਾਂਜੀ। ਜਿਹੜਾ ਇੱਥੇ ਮਦਾਨੀ ਚਲਾਉਂਦੇ ਸਨ, ਘਿਓ ਕੱਢਦੇ ਦੇ ਸਨ, ਘਿਓ। ਕੱਢ ਲੈਂਦੇ, ਸੰਵਿਧਾਨ ਚਲਾ ਕੇ ਅੱਜ- ਕੱਲ ਵੇਖੋ, ਬਲੈਂਡਰ ਮਾਰੀ ਦਾ ਮਿਕਸੀ, ਮਿਕਸੀ ਦਾ ਘਿਓ ਕੱਢ ਲੈਂਦੇ। ਨੇ ਬਲੈਂਡਰ ਨਾਲ ਘਿਓ ਕੱਢ ਲੈਂਦੇ ਨੇ, ਤੇ ਮੋਟਾਪਾ ਤੇ ਆਪ ਹੀ ਆਉਣਾ ਸਰੀਰ ਦੇ ਵਿੱਚ ਵੀ
ਹਾਂਜੀ।
ਬੈਠੇ -ਬੈਠੇ, ਕਰਦੇ ਰਹਿਣਾ ਤਾਂ ਬਸ ਐਣਾ ਹੀ ਹੋਣਾ ਨਾ ਕੁ ਤਾਂ ਆਪਾਂ ਹੀ ਜਾਣਾ,, ਭੈਣ ਜੀ। ਆਪਾਂ ਅੱਜ ਕੱਲ ਦੀ ਪੀੜੀ ਨੀ ਸੁਣੀਦੀ ਨਾ, ਅੱਜ ਕੱਲ ਦੀ ਪੀੜੀਦੇ ਵਸ ਐਂ ਨਹੀਂ ਕਹਿੰਦਾ ਅੱ ਕ ਦੋ ਮਿੰਟ ਪਹਿਲਾਂ ਫਾਇਦਾ ਚੱਕਣਾ ਜੀ, ਬਸ ਜਲਦੀ ਹੋ ਜੇ ਬਸ ਆ ਲੱਗਦੀ ਆਂ, ਕੰਮ ਕਰਕੇ ਰਾਜੀ ਹੀ ਨਹੀਂ, ਹੈਗੀ, ਅੱਜ ਕੱਲ ਦੀ ਪੀੜੀ ਤਾਂ
ਹਾਂਜੀ, ਪਿਛਲੇ ਜ਼ਮਾਨੇ ਚ ਤੁਸੀਂ ਦੇਖ ਲਉ, ਸਾਈਕਲਾਂ ਚਲਦੀਆਂ ਹੁੰਦੀਆਂ ਸੀ। ਹੁਣ ਤਾਂ ਬਾਈਕਾ, ਆ ਗਈਆਂ ਕਾਰਾਂ ਆ ਗਈਆਂ ਕਿੱਧਰੇ ਕੁਛ ਆ ਗ ਗਿਆ।
ਆ ਵੀ ਇਹ ਨਾ, ਜਿਵੇਂ ਬਾਹਰ ਮੋੜ ਸਬਜ਼ੀ ਲੈਣ ਜਾਣਾ ਹੋਇਆ ਨਾ, ਗਲੀ ਦੇ ਬਾਹਰ ਤਾਂ ਵੀ ਇਹਨਾਂ ਨੂੰ ਜੀ ਐਕਟਿਵਾ ਚਾਬੀ ਚਾਹੀਦੀ, ਐਕਟਵ ਲੈ ਕੇ ਜਾਵਾਂਗੇ ਆਪਾਂ ਨਹੀਂ ਜਾਂਦੇ ਪੈਦਲ, ਆਪਾਂ ਨਹੀਂ ਜਾਂਦੇ ਸਾਈਕਲਾਂ ਤੇ।
ਹਾਂਜੀ।
ਹਮ
ਹੁਣ ਤਾਂ ਅੱਜ ਕੱਲ੍ਹ ਦੇ ਲੋਕਾਂ ਨੂੰ, ਆਲਸ ਹੀ ਬਹੁਤ ਹੋ ਗਿਆ ਵਾ।
ਹਮ। ਆ ਵੀ ਦੇਖ ਲਉ, ਹੁਣ ਏਸੀ ਘਰਾਂ -ਘਰਾਂ ਚ ਲੱਗੇ ਨੇ, ਪਹਿਲੇ ਜਮਾਨੇ ਚ ਕੋਈ ਏਸੀ ਹੁੰਦੇ ਸੀ? ਉਹ ਪੇੜਾ ਥੱਲੇ ਸੋਣਾ ਛਾਵਾਂ ਦੇ ਵਿੱਚ ਪੇੜਾਂ ਦੇ ਸੋਣਾ। ਠੰਡੀ -ਠੰਡੀ, ਹਵਾ ਦੇਨੀ ਪੇੜਾਂ ਨੇ। ਹੁਣ ਕਿੱਥੇ, ਹੁਣ ਤੇ ਸਭ ਦੇ ਘਰਾਂ ਚ ਏਸੀ ਲੱਗੇ ਦੇ ਨੇ। ਕੂਲਰ ਨੇ, ਕੋਈ ਪੱਖੇ ਹੁੰਦੇ ਸੀ, ਪਹਿਲੇ ਟਾਈਮਾਂ ਚ ਕੁਛ ਨੀ ਹੁੰਦਾ ਸੀ ਜੀ।
ਹਾਂਜੀ, ਹੁਣ ਦੇਖ ਲਉ ਜਦੋਂ ਸਾਵਣ ਦਾ ਮਹੀਨਾ ਆਉਂਦਾ ਵਾ। ਕੋਈ- ਕੋਈ, ਕੁੜੀਆਂ ਹੁੰਦੀਆਂ ਵਾ ਜਿਹੜੀਆਂ, ਸਾਉਣ ਦੇ ਮਹੀਨੇ ਚ ਉਹ ਕਰਦੀਆਂ ਵਾ? ਕਿੱਕ-ਲਿੱਕ ਪਾਉਂਦੀਆਂ ਵਾ। ਪੀਗਾਂ ਪਾਉਂਦੀਆਂ ਵਾ ਹੈਨਾ ਤੇ ਹੁਣ ਦੇਖ। ਖਲੋ ਇਸ ਜ਼ਮਾਨੇ 'ਚ ਨਾ ਕੁੜੀਆਂ ਉਹੋ ਕਰਦੀਆਂ ਸਾਵਨ 'ਚ। ਬਸ ਕਲੀਆਂ ਚੂੜੀਆਂ ਪਾਉਂਦੀਆਂ ਵਾ ਹੋਰ ਕੋਈ ਸ਼ਗਨ ਨੀ ਕਰਦੀਆਂ। ਪਿਛਲੇ ਜਮਾਨੇ ਚ ਕਿੰਨਾ, ਉਹ ਕਰਦੇ ਹੁੰਦੇ ਸੀ ਨਾ।
ਹਾਂ, ਮਹਿੰਦੀਆਂ ਲਾਲੀਆਂ ਇਹ ਕਰਨਾ, ਉਹ ਕਰਨਾ ਜੀ, ਸਾਰਾ ਕੁਛ ਕਰਦੇ ਸੀ। ਪਰ ਹੁਣ ਉਹ ਵਾਲਾ, ਉਹ ਵਾਲਾ ਸਵਾਦ ਨੀ ਰਿਹਾ ਭੈਣ ਜੀ, ਬਸ ਐਵੇਂ ਰਹਿ ਗੇਨੇ ਅੱਜ ਕੱਲ ਤਾਂ।
ਹਾਂਜੀ-ਹਾਂਜੀ।
ਹਾਂਜੀ
ਪਹਿਲੇ ਜਮਾਨੇ ਚ ਬੈਂਡ ਵੀ ਨਹੀਂ ਸੀ, ਹੁੰਦੇਗੇ।
ਹਾਂਜੀ- ਹਾਂਜੀ। ਥੱਲੇ ਮੰਜੀਆਂ ਡਾਹ ਕੇ ਭੂੰਜੇ ਸੋਣਾ, ਭੂੰਜੇ ਹੀ ਸੌ ਜਾਂਦੇ ਸੀ ਨਿਆਣੇ।
ਹਾਂਜੀ। ਹੁਣ ਤਾਂ ਬੈਡ ਚੱਲ ਗੇ। ਬਹੁਤ ਕੁਛ, ਚੱਲ ਗਿਆ ਹੁਣ ਤਾਂ।
ਤੈਕਨੋਲੋਜੀ ਕਿਹ ਤਾਂ ਰਹੇ ਹੈ, ਬਹੁਤ ਵੱਧਦੀ ਜਾ ਰਹੀ ਹੈ ਤੇ ਆਪਾਂ ਪਿੱਛੇ। ਹੋਈ ਜਾ ਰਹੇ ਹਾਂ ਸਰੀਰ ਸਾਡੇ ਖ਼ਤਮ ਹੋਈ ਜਾ ਰਹੇ ਨੇ ਆਹ ਨੀ ਅਸੀਂ ਵੇਖਦੇ। ਅਕੜ ਰਹੇ ਨੇ ਸਾਡੇ ਸਰੀਰ ਉਹ ਕੀ ਫਾਇਦਾ ਆਪਾਂ ਟੈਕਨੋਲੋਜੀ ਤੇ ਡਿਪੈਂਡ ਬੈਠੇ ਹ। ਵੀ ਉਹਦੇ ਮੌਹਤਾਜ ਆ ਠੀਕ ਆ ਜੀ, ਹੁਣ ਕੀ ਹੈ ਸਰੀਰ ਵਰਗੀ। ਵੱਧਦੀ ਜਾ ਰਿਹਾ, ਮੋਟਾਪਾ ਵੱਧ ਰਿਹਾ ਸੁੱਖ ਸਹੂਲੀਅਤ ਦੇਖ-ਦੇਖ ਕੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਜਾਂਦੇ ਹਾਂ ਜੀ ਜਿੰਮ ਕਰਨ ਵਾਸਤੇ ਉਹ ਦਾ ਕੀ ਫਾਇਦਾ। ਪਹਿਲੇ ਜਮਾਨੇ ਉਹਂਦੇ ਮਿਹਨਤ ਕਰੋ ਘਰ ਦੇ ਕੰਮਾਂ 'ਚ ਨੀ ਵੇਲ ਹੋਣੀ ਅਸੀਂ। ਪਹਿਲੇ ਦੀ ਜਨਾਨੀਆਂ ਨੂੰ ਤਾਂ, ਤੇ ਅੱਜ-ਕੱਲ ਵੇਖ ਲੋ। ਮਿੰਟ ਚ ਕੰਮ-ਕੁਮ ਕਰਕੇ ਵੇਲੀਆਂ ਬੈਠੀਆਂ ਹੋਈਆਂ ਉਹ ਜੋ ਪਹਿਲਾਂ ਸਮਾਂ ਹੁੰਦਾ ਸੀ ਸਾਂਮ ਪੈ ਜਾਂਦੀ ਸੀ। ਕੰਮ ਨਿਪਟਾਦੇ-ਨਿਪਟਾਦੇ।
ਹਾਂਜੀ, ਕਿੱਧਰ ਦੇਖਲੋ ਹੈਨਾ, ਲਾਲ ਮਿੱਟੀ ਮਾਰਦੇ ਹੁੰਦੇ ਸੀ। ਘਰਾਂ ਨੂੰ ਕਿੱਧਰੇ ਗੋਇਆ ਫੇਰਦੇ ਹੁੰਦੇ ਸੀ, ਕਿੱਧਰੇ ਫੁੱਲ ਬਣਾਉਂਦੇ ਹੁੰਦੇ ਸੀਗੇ।
ਹੂੰ-ਹੂੰ। ਹਜੇ ਨੀ ਅੱਜ ਕਿੱਥੇ ਦੁਖੀ ਕਰਦੀ ਆ ਅੱਜ ਤਾਂ ਘਰ ਦਾ ਪੋਚਾ ਨੀ ਲੱਗਦਾ। ਅੱਜਗਲ ਅੱਜ ਘਰ ਦੇ ਪੋਚੇ ਕਹਿ ਦੋ ਪੈ ਜਾਂਦੀ ਹੈ ਹਾਂ ਬਈ ਕਿੱਥੇ ਪਹੁੰਚ ਲਾਉਣ ਨੂੰ ਕਹਿ ਰੱਖਿਆ ਇਹਨਾਂ ਨੇ।
ਮੇਰੇ ਨਾ ਅ। ਮੇਰੀ ਨਾ ਪੜਦਾਦੀ ਦੱਸਦੀ ਹੁੰਦੀ ਮੈਨੂੰ ਪਿਛਲੇ ਜਮਾਨੇ ਚ ਨਾ ਲੋਕ। ਕਿ ਨਾ ਚਾਦਰਾਂ ਤੇ ਉਹੋ ਕਰਦੇ ਹੁੰਦੇ ਸੀਗੇ।
ਬੁੱਲ ਕੱਢਦੇ ਹੁੰ, ਹਾਂ ਬੁੱਲ ਕੱਢਣੇ ਹੁੰਦੇ ਸੀਗੇ।
ਹਾਂਜੀ, ਚਾਦਰਾਂ ਕੱਢਦੇ ਹੁੰਦੇ ਸੀਗੇ। ਹੁਣ ਤਾਂ ਦੇਖਲਓ, ਤੁਸੀਂ ਲੋਕੀ ਹੈਣਾ ਕੁਛ ਵੀ ਨਹੀਂ ਕਰਦੇ ਗੇ।
ਹੂੰ-ਹੂੰ, ਉੱਤੋਂ ਬਣੀ ਬਣਾਈ ਲਿਆਂਦੇ ਨੀ ਕਹਿੰਦੇ ਕਿੱਥੇ ਫਾਹ ਵੱਢੀਏ ਬਣੀ ਬਣਾਈ ਲਓ ਜੀ, ਇੱਥੇ ਕਰੀਏ ਸਾਰਾ ਇਹ।
ਹਾਂਜੀ, ਚਲੋ ਉਠ ਬਾਈ।
ਮਹਿੰਦੀ ਪੀਸ ਦੇ ਸੀ ਸਿਲਵੱਟੇ ਦੇ ਉੱਤੇ ਹੈਂ, ਅੱਜ-ਕੱਲ੍ਹ ਕੀਪਾਂ ਬਣੀਆਂ -ਬਣਾਈਆਂ ਮਿਲ ਜਾਂਦੀਆਂ ਨੇ। ਰਚ ਗਈ ਚਲੋ ਜੀ ਹੋ ਗਿਆ, ਉਹਦੀ ਮਹਿੰਦੀ ਲੱਗ ਗਈਏ।
ਹਾਂਜੀ।
ਪਹਿਲੇ ਜਮਾਨੇ 'ਚ ਈਨੀ ਸੋਹਣੀ ਸਿਲਵੱਟੇ ਚਟਣੀਆਂ ਪੀਸ ਨਿਆ ਜੋ ਸਵਾਦ ਸਿਲ ਵੱਟੇ ਦਾ ਉਹ ਮਿੱਕਸਿਆ ਸਵਾਦ ਕਿੱਥੇ ਰਹਿ ਗਿਆ।
ਤੁਸੀਂ ਦੇਖੋ ਨਾ ਪੱਖੀਆਂ ਵੀ ਲੋਕੀ ਘਰੇ ਕੱਢਦੇ ਹੁੰਦੇ ਸੀਗੇ।
ਹਾਂਜੀ-ਹਾਂਜੀ, ਸਹੀ ਗੱਲ ਹੈ ਜੀ। ਹੁਣ ਕਿੱਥੇ ਰਹਿ ਗਿਆ, ਉਹ ਮਜੇ ਨੀ ਰਹੇ, ਉਹ ਜਮਾਨਾ ਹੁਣ ਕਿੱਥੇ ਆਣਾ ਵਾਪਿਸ ਮੁੜ ਕੇ।
ਹੁਣ ਤਾਂ ਕਿੱਥੇ ਮੁਲ ਬਣੀਆਂ- ਬਣਾਈਆਂ ਮਿਲਦੀਆਂ ਵਾ ਦੇਖਲੋ।
ਹਾਂਜੀ-ਹਾਂਜੀ, ਸਹੀ ਗੱਲ ਹੈ। ਚਲੋ ਭੈਣ ਜੀ ਲਗੱਦਾ ਕੋਈ ਆਇਆ ਹੈ? ਜਿਹੜਾ ਮਤਲਬ ਤੁਹਾਨੂੰ ਕਰਦੀ ਹੈ ਹਾਂਜੀ।
ਹਾਂਜੀ, ਠੀਕ ਆ ਜੀ ਸਤਿ ਸ੍ਰੀ ਅਕਾਲ ਜੀ।